ਹੋਰ, ਕਿੱਦਾਂ ਜੀ?
ਵਧੀਆ ਹੀ ਵਧੀਆ, ਤ੍ਹਾਡਾ ਘਰ-ਪਰਿਵਾਰ ਵਧੀਆ ਜੀ?
ਹਾਂਜੀ, ਹਾਂਜੀ, ਸਭ ਵਧੀਆ ਜੀ, ਘਰ ਸਭ ਵਧੀਆ ਜੀ। ਤੁਸੀਂ ਦੱਸੋ, ਉੱਧਰ ਸਭ ਠੀਕ ਹੈ ਤੁਹਾਡੇ?
ਵਧੀਆ ਜੀ ਵਧੀਆ।
ਓਕੇ-ਜੀ। ਹੋਰ ਦੱਸੋ ਜੀ, ਹਾਂਜੀ-ਹਾਂਜੀ ਦੱਸੋ ਜੀ?
ਮੈਂ ਕਿਆ ਜੀ, ਅੱਜ-ਕੱਲ ਦੇਖੋ ਜੀ ਸੋਸ਼ਲ ਮੀਡੀਆ, ਕਿੰਨਾ ਚਰਚੇ'ਚ ਹੈਗਾ।
ਬਹੁਤ ਜੀ ਬਹੁਤ । ਅਸੀਂ ਖੁੱਦ ਅਸੀਂ ਮਤਲਬ ਕਿ ਖੁੱਦ ਇਨਾ ਮਤਲਬ ਕਿ ਯੂਜ ਕਰਦੇ ਹਾਂ ਸੋਸ਼ਲ ਮੀਡੀਆ ਦਾ
ਮੈਂ ਮਤਲਬ ਕਿ ਮੇਰਾ ਹਾਂਜੀ, ਮੇਰੇ ਬ੍ਰਦਰ ਦਾ ਕੰਮ ਹੈਗਾ ਅਹ ਕਲੋਥ ਦਾ ਕੱਪੜਿਆਂ ਦਾ।
ਹਾਂਜੀ-ਹਾਂਜੀ।
ਹਾਂਜੀ ਤੇ ਉਹ ਔਨਲਾਈਨ ਹੀ ਮਤਲਬ ਕੀ ਬਾਏ ਕਰਿਆ ਮਤਲਬ ਕਿ ਵੇਚਦਾ ਐ ਤੇ
ਅੱਛਾ-ਅੱਛਾ।
ਹਾਂਜੀ-ਹਾਂਜੀ, ਹਾਂਜੀ-ਹਾਂਜੀ ਖਰੀਦਾ ਔਰ ਵੇਚਦਾ।
ਠੀਕ ਹੈ ਵਧੀਆ ਜੀ ਅੱਜ ਕੱਲ ਪਤਾ ਕੀ ਬੰਦਾ ਘਰ ਬਹਿ ਕੇ ਆਰਾਮ ਨਾਲ ਔਨਲਾਈਨ ਕੰਮ ਕਰ ਸਕਦਾ।
ਕੰਮ ਕਰ ਸਕਦਾ ਹਾਂਜੀ-ਹਾਂਜੀ-ਹਾਂਜੀ ਬੜੇ ਹੋਰ ਵੀ ਫ਼ਾਇਦੇ ਨੇ ਐ ਨੀ ਕਿ ਕੰਮ ਲਈ ਹੋਰ ਵੀ ਫਾਇਦੇ ਹੈਗੇ ਤੁਸੀਂ ਦੇਖਿਆ ਹੋਣਾ ਅੱਜ-ਕੱਲ੍ਹ ਜਿੱਦਾਂ। ਆਹੋ ਯੂਟਊਬ ਵਗੈਰਾ ਫੇਸਬੁਕ ਵਗੈਰਾ ਇੰਸਟਾਗ੍ਰਾਮ ਓਦੇ ਤੇ ਕੰਟੈਂਟ ਬਣਾਂਦੇ ਆ ਲੋਕ ਵੀਡੀਓ ਬਣਾਂਦੇ ਹੈ ਆਪਣੀ ਡੇਲੀ ਹਾਂਜੀ ਆਪਣੀ ਡੇਲੀ ਦੀ ਰੂਟੀਨ ਉਸ ਦਿਨ ਤੇ ਦੇਖੋ ਉਹਨਾਂ ਦਾ ਮਤਲਬ ਕਿ ਉਹਨਾਂ ਦੇ ਵਿਊਵਰਸ ਜਦ ਆ ਜਾਂਦੇ ਨੇ ਤੇ ਦੇਖੋ ਕਿੰਨਾ ਪੈਸਾ ਉਹ ਕਮਾ ਲੈਂਦੇ ਨੇ ਮਤਲਬ ਕਿ ਇਸ ਤੋਂ ਵੀ ਸਿਰਫ ਇੱਕ ਵੀਡੀਓ ਪਾਣ ਨਾਲੇ
ਜੀ ਤੁਸੀਂ ਇਹ ਦੇਖੋ ਕਿੰਨੇ ਗਰੀਬ ਬੱਚਿਆਂ ਨੇ ਇਹ ਕੰਟੈਂਟ ਤੋਂ ਬਹੁਤ ਪੈਸਾ ਕਮਾਇਆ।
ਪੈਸਾ ਕਮਾਇਆ ਹਾਂਜੀ ਹਾਂਜੀ, ਹਾਂਜੀ ਹਾਂਜੀ।
ਹੁਣ ਤੁਸੀਂ ਐ ਦੇਖਲੋ ਜਿੱਦਾਂ ਤੁਸੀਂ ਪਹਿਲੇ ਬਿਜਲੀ ਦਾ ਬਿੱਲ ਪੇ ਕਰਨ ਸਾਨੂੰ ਉੱਥੇ ਜਾਣਾ ਪੈਂਦਾ ਸੀ ਬਿਜਲੀ ਦਫ ਪਰ ਅੱਜ-ਕੱਲ੍ਹ ਔਨਲਾਈਨ ਪੇ ਹੋ ਜਾਂਦਾ।
ਹਾਂਜੀ-ਹਾਂਜੀ, ਔਨਲਾਈਨ ਪੇਮੈਂਟ ਹੋ ਜਾਂਦੀ ਆ ਔਨਲਾਈਨ ਬਿੱਲ ਤੁਸੀਂ ਜਮਾਂ ਕਰਾ ਸਕਦੇ ਹੋ ਅਸੀਂ ਹੁਣ ਪਹਿਲੇ ਮੈਂ ਨਾ ਜਿਵੇਂ ਮੈਂ ਆਪਣੀ ਗੱਲ ਕਰਾਂ ਪਹਿਲੇ ਮੈਂ ਰਿਚਾਰਜ ਵੀ ਕਰਾਉਣਾ ਹੁੰਦਾ ਸੀ ਨਾ ਆਪਣਾ ਫੋਨ ਤੇ ਮੈਨੂੰ ਸ਼ੋਪ ਤੇ ਜਾਣਾ ਪੈਂਦਾ ਸੀ।
ਹਾਂ- ਹਾਂ।
ਅਹਿਦਾ ਰਿਚਾਰਜ ਕਰਦੋ ਤੇ ਹੁਣ ਮੈਂ ਆਪਣਾ ਮਤਲਬ ਕਿ ਆਪਣਾ ਕੀ ਆਪਣੇ ਘਰ ਵਾਲਿਆਂ ਦਾ ਵੀ ਈਵਨ ਕਿ ਸਾਡੇ ਘਰ ਹੁਣ ਜਿੱਦਾਂ ਵਾਈਫ ਲ ਵਾਈਫ ਵਾਈ ਫਾਈ ਲੱਗਿਆ ਹੋਇਆ ਤੇ ਉਹਦਾ ਰੀ ਰਿਚਾਰਜ ਵੀ ਸਾਰੇ ਮਤਲਬ ਕਿ ਰਿਚਾਰਜ ਹੁਣ ਘਰ ਬੈਠੇ ਬੈਠੇ ਹੀ ਕਰ ਲੈਣੇ ਆ।
ਬਿਲਕੁਲ ਜੀ ਬਿਲਕੁਲ ਬਹੁਤ ਇਹਦਾ ਸੁੱਖ ਮਿਲ ਰਿਹਾ ਸਾਨੂੰ।
ਸੁੱਖ ਮਿਲ ਰਿਹਾ ਹਾਂਜੀ ਹਾਂਜੀ। ਪਰ ਕਿਤੇ ਨਾ ਕਿਤੇ ਇਹਦੇ ਅਗਰ ਅਸੀਂ ਦੇਖਿਆ ਜਾਏ ਨਾ ਜਿਵੇਂ ਹੁਣ ਅਸੀਂ ਇਹਦੇ ਫਾਇਦੇ ਤੇ ਦੇਖ ਰਹੇ ਆ। ਪਰ ਇਹਦੇ ਨੁਕਸਾਨ ਵੀ ਸਾਨੂੰ ਦੇਖਣੇ ਚਾਹੀਦੇ ਨੇ ਉਹ ਕਿਵੇਂ ਅਹ ਜਿਵੇਂ ਹੁਣ ਮੈਂ ਤੁਹਾਨੂੰ ਇਗਜਾਮਪਲ ਦਿੰਦੀ ਆ ਵੀ ਮੇਰੇ ਫਾਦਰ ਇਨਲੋ ਨਾਲ ਹੋਇਆ ਏਦਾਂ। ਕਿ ਉਹਨਾ ਨੇ ਨਾ ਆਪਣਾ ਏਟੀਐਮ ਵਗੈਰਾ ਬਣਵਾਣਾ ਸੀ ਤੇ ਬਣਵਾ ਲਿਆ ਮਤਲਬ ਕਿ ਉਹਦੀ ਨਾ ਜਿਵੇਂ ਕਿ ਕੇ ਵਾਈ ਸੀ ਕਰਵਾਣੀ ਪੈਂਦੀ ਐ ਨਾ ਤੇ ਉਹ ਕਰਵਾਣ ਗਏ ਸੀ ਤੇ ਇੱਕ ਦੋ ਚੱਕਰ ਲਗਾਏ ਉਹਨਾਂ ਨੇ ਦੋ ਤਿੰਨ ਚੱਕਰ ਲਗਾਏ ਉਹਨਾਂ ਨੇ ਬੈਂਕ ਚ ਤੇ ਉੱਥੇ ਕੋਈ ਐਸਾ ਪਰਸਨ ਹੋਣਾ ਐਸਾ ਕੋਈ ਬੰਦਾ ਹੋਣਾ ਜੋ ਉਹਨਾਂ ਨੂੰ ਰੋਜ਼ ਨੋਟਿਸ ਕਰ ਰਿਹਾ ਸੀ। ਕੇ ਬੰਦਾ ਰੋਜ਼ ਆ ਰਿਹਾ ਤੇ ਫਿਰ ਉਹਨੇ ਕਿ ਨਾ ਮੇਰੇ ਫਾਦਰ ਇਨ ਲਾਅ ਦਾ ਨੰਬਰ ਕੱਢ ਕੇ ਮੇਰੇ ਫਾਦਰ ਸਨ ਲਾਅ ਨੂੰ ਫੋਨ ਕੀਤਾ। ਤਾਂ ਹਾਂਜੀ ਜੀ। ਤੁਸੀਂ ਬਈ ਇੱਕ ਨਾਮ ਆਪਣੇ ਕੇ ਵਾਈ ਸੀ ਵਾਸਤੇ ਆ ਰਹੇ ਸੀ ਬੈਂਕ ਵਿੱਚ ਤੇ ਅੱਜ ਉਹ ਅਪਰੂਵਡ ਹੋ ਗਈ ਐ ਤੇ ਤੁਸੀਂ ਨਾ ਤੁਹਾਨੂੰ ਇੱਕ ਓ ਟੀ ਪੀ ਭੇਜ ਰੇ ਆ ਤੇ ਤੁਸੀਂ ਮੈਨੂੰ ਉਹ ਸੈਂਡ ਕਰ ਦੇਣਾ।
ਅੱਛਾ।
ਤੇ ਉਹ ਵੀ ਵਿਚਾਰੇ ਉਹਨਾਂ ਨੂੰ ਇੰਨੀ ਸਮਝ ਨਹੀਂ ਸੀ ਹਜੇ ਓਨਲਾਈਨ ਦੀ ਓਨਲਾਈਨ ਵੀ ਕੀ, ਹੈ ਕੀ ਨਹੀਂ ਹੈ, ਤੇ ਉਹਨਾਂ ਨੇ ਉਹ ਟੀਪੀ ਨਾ ਓਸ ਬੰਦੇ ਨੂੰ ਸ਼ੇਅਰ ਕਰ ਦਿੱਤਾ, ਤੇ ਓਟੀਪ ਵੀ ਸ਼ੇਅਰ ਕਰਨ ਦੇ ਨਾਲ ਉਹਨਾਂ ਦੇ ਬੈਂਕ ਵਿਚ ਜਿੰਨਾ ਵੀ ਬੈਲੇੈਂਸ ਸੀ, ਈਵੇਨ ਇੰਨਾ ਨਹੀਂ ਸੀ, ਥਾਊਜੈਂਡ ਵਿੱਚ ਥੋੜਾ ਮਤਲਬ ਕਿ, ਗਿਆਰਾਂ-ਬਾਰਾਂ ਹਜ਼ਾਰ ਉਹ ਸਾਰਾ ਹੀ ਉੜ ਗਿਆ।
ਦੇਖਲੋ ਬਹੁਤ ਸਕੈਮ, ਪਤਾ ਕੀ ਹੈਗਾ? ਜਿਨਾਂ ਨੂੰ ਸਮਝ ਨੀ ਆ ਨਾ ਜੀ ਸੋਸ਼ਲ ਮੀਡੀਆ ਦੀ, ਐ, ਉਹਨਾਂ ਨੂੰ ਪਾਗਲ ਸਮਝਦੇ ਨੇ, ਸਕੈਮਰ।
ਬਸ- ਬਸ, ਬਸ, ਬਸ, ਬਸ, ਬਸ ਉਹ ਦਿਨ ਤੇ ਅੱਜ ਦਿਨ ਮੇਰੇ ਫਾਦਰ ਈਨੋ ਨੇ, ਕਦੇ ਸੋਸ਼ਲ-ਮੀਡੀਆ ਯੂਜ ਹੀ ਨਹੀਂ ਕੀਤਾ। ਮਤਲਬ ਕਿ ਓਨਾਂ ਦੀ ਆਈਡੀਆਂ ਤੇ ਬੜੀਆਂ ਹੈਗੀਆਂ ਮਤਲਬ ਕਿ, ਇੰਸਟਾਗ੍ਰਾਮ ਤੇ ਵੀ ਉਹ ਹੈਗੇਨ, ਫੇਸਬੁੱਕ ਤੇ ਵੀ ਹੈਗੇ, ਵਟਸਐਪ ਵਿੱਚ ਚਲਾਂਦੇਨ ਬਟ ਯੂਜ ਬਹੁਤ ਘੱਟ ਕਰਦੇ ਨੇ, ਤੇ ਅਗਰ ਉਹ ਇਹ ਗੂਗਲ ਪੇ ਦਾ ਅਗਰ ਯੂਜ ਕਰਨਾ ਤੇ, ਸਿਰਫ ਬਿੱਲ ਪੇ ਦਾ ਵੀ, ਬਿਜਲੀ ਦਾ ਬਿੱਲ ਪੇ ਕਰ ਦਿੱ ਯਾਂ ਕੀ ਕਹਿੰਦੇ ਹੋਰ ਬੀਲਜ ਜਿਵੇਂ ਪੇ ਕਰ ਦਿਤਾ, ਬਸ ਹੋਰ ਅਦਰਵਾਈਜ਼ ਉਹ ਨੇ ਉਹ ਯੂਜ ਨਹੀਂ ਕਰਨਾ, ਉਹ ਬਹੁਤ ਮਤਲਬ ਕਿ ਨਾ, ਇਸ ਚੀਜ਼ ਤੋਂ ਨਾ ਡਰ ਚੁੱਕੇ ਨੇ। ਦੇਖੋ ਡਰ ਤੇ ਹਰ ਕਿਸੇ ਨੂੰ ਲੱਗਦੈ, ਹਾਂਜੀ-ਹਾਂਜੀ।
ਸਮਝ ਨੀ ਹੈ ਨਾ ਜੀ ਉਹਨਾਂ ਨੂੰ, ਉਹਨਾਂ ਨੂੰ ਪਤਾ ਨੀ ਕਿ ਕੈਂਵੇਂ ਯੂਜ ਕਰਨਾ।
ਅੱਛਾ-ਅੱਛਾ, ਹਾਂ ਐ ਤੇ ਹੈ ਹੀ ਏ, ਦੇਖੋ ਜੀ, ਬੰਦਾ ਅਗਰ ਸੋਸ਼ ਸ਼ੋਸ਼ਲ ਮੀਡੀਆ ਯੂਜ ਓਹੀ ਕਰੇ, ਜਿਹਨੂੰ ਇਸ ਚੀਜ਼ ਦੀ ਨੌਲੇਜ ਹੋਏ। ਸਕੀਲਸ ਹੋਣ ਜਿਹਦੇ ਕੋਲ, ਜਿਹਦੇ ਕੋਲ ਐਕਸਪੀਰੀਅਂਸ ਹੋਏ, ਕਿ ਹਾਂ ਮੈਂ ਐਸ ਚੀਜ਼ ਨੂੰ ਚਲਾ ਸਕਦਾ।
ਸਹੀ ਗੱਲ ਹੈ ਜੀ, ਬਿਲਕੁਲ।
ਹਾਂ, ਹਾਂਜੀ ਜੀ, ਜਿਵੇਂ ਹੁਣ ਤੁਸੀਂ ਬੱਚਿਆਂ ਨੂੰ ਦੇਖਲੋ ਅਗਰ ਬੱਚਾ ਕੋਈ ਗੇਮ ਖੇਲ ਰਿਹਾ, ਤੇ ਉਹਨੂੰ ਉਹ ਚੀਜ਼ ਗੇਮ ਦੇ ਵਿੱਚ ਉਹਨੂੰ ਕਹਿ ਵੀ ਪੈਸ ਸੇ ਲਗਾਣੇ ਪੈਣਗੇ। ਤੇ ਜੇ ਤੇ ਸਾਡੇ ਫੋਨ'ਚ ਗੂਗਲ ਪੇ ਹੈਗਾ, ਤੇ ਤੇ ਅਗਰ ਉਹਨੂੰ ਅਗਰ ਓਟੀ--ਮਤਲਬ ਕਿ ਉਹਦਾ ਪਾਸਵਰਡ ਪਤਾ ਤੇ ਇਹ ਤੇ ਤੁਹਾਡਾ ਬੜਾ ਖ ਤਰੇ ਵਾਲੀ ਗੱਲ ਹੈ, ਕਿ ਉਹ ਕੁਛ ਵੀ ਹਾਂਜੀ, ਹਾਂਜੀ-ਹਾਂਜੀ। ਤੇ ਅਗਰ ਬੱਚੇ ਕੋਲ ਪਾਸਵਰ ਫਿਰ ਤਾਂ ਤੁਸੀਂ ਬਚੇ ਹੋ, ਲੇਕਿਨ ਅਗਰ ਕਿਸੇ ਬੱਚੇ ਨੂੰ ਜਿਵੇਂ ਥੋੜਾ ਮੀਚਿਓਰ ਏ, ਜਿਵੇਂ ਗਿਆਰਾਂ ਸਾਲ ਦਾ ਬੱਚਾ ਹੋਏ ਐਨਾ ਬੱਚਾ ਠੀਕ ਹੁੰਦੈ। ਜੀ ਉਹਨੂੰ ਪਾਸਵਰਡ ਪਤਾ, ਬਟ ਉਹਨੂੰ ਐ ਨੀ ਪਤਾ ਕਿ ਇਹ ਪੈਸੇ ਮੇਰੇ ਨਿਕਲ ਜਾਣਗੇ। ਤੇ ਉਹਦੇ ਨਾਲ ਕਿੰਨਾ--ਬੜੇ ਸਕੈਮ ਮੈਂ ਦੇਖੇਨ ਜਿੱਦਾਂ ਨਿਊਜ਼ ਵਿੱਚ। ਤੇ ਵੀ ਐਵੇਂ-ਐਵੇਂ ਪੇਰੈਂਟਸ ਨਾਲ ਹੋਇਆ, ਕਿ ਬੱਚਿਆਂ ਨੇ ਐਵੇਂ ਕਰ ਦਿੱਤਾ।
ਹਾਂ, ਸਹੀ ਗੱਲ ਏ, ਅਜ-ਕੱਲ ਪਤਾ ਕੀ ਸੀ, ਗੇਮਾਂ ਬੜੀ ਖ਼ਤਰਨਾਕ ਚੱਲਦੀਆਂ।
ਹਾਂਜੀ-ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਚਿਆਂ ਨੂੰ ਬਹੁਤ ਪੜ੍ਹਾਈਆਂ ਵੱਲ ਤੇ ਧਿਆਨ ਹੀ ਨੀ ਹੈ। ਜ਼ਿਆਦਾ ਗੇਮਾਂ
ਨਹੀਂ ਆਂ, ਨਹੀਂ ਹੈ ਜੀ, ਬਿਲਕੁਲ, ਨਹੀਂ ਹੈ ਜੀ। ਦੇਖੋ ਪੜ੍ਹਾਈ, ਜਿੱਦਾਂ ਪਹਿਲੇ ਹੁੰਦੀ ਸੀ ਸਾਡੇ ਟਾਈਮ ਤੇ, ਜਿਵੇਂ ਅਸੀਂ ਕਰਦੇ ਸੀ ਪੜ੍ਹਾਈ। ਤੇ ਉਹ ਤਾਂ ਇੰਨਾ ਧਿਆਨ ਨਹੀਂ ਦਿੰਦੇ ਸੀ ਪੜ੍ਹਾਈ ਤੇ, ਵੀ ਹਾਂ, ਜੀ ਅੱਜ ਪੜੇ, ਕੱਲ‌ ਪੜ੍ਹੇ ਲੇਕੀਨ ਅੱਜ ਦੀ ਜਿਹੜੀ ਡੇਟ ਦੀ, ਅਂ ਜਨਰੇਸ਼ਨ ਦੀ ਪੜ੍ਹਾਈ ਹੈ ਨਾ ਉਹ ਇੰਨੀ ਕ ਜ਼ਿਆਦਾ ਵੱਧ ਚੁੱਕੀ ਹੈ, ਇੰਨੀ ਜ਼ਿਆਦਾ ਉਹ ਮਤਲਬ ਕੀ ਉਹ ਹੋ ਗਿਆ ਬਰਡਨ ਪੈ ਗਿਆ ਬੱਚਿਆਂ ਨੂੰ ਜੋ ਚੀਜ਼ ਅਸੀਂ ਮੈਂ ਮੈਂ ਆਪਣਾ ਕਹਿ ਰਹੀ ਹਾਂ ਜੋ ਚੀਜ਼ ਮੈਂ ਪੰਜਵੀਂ ਛੇਵੀਂ ਚ ਪੜ੍ਹਦੀ ਸੀ। ਉਹ ਚੀਜ਼ ਅੱਜ ਮੇਰਾ ਬੇਟਾ ਫਸਟ ਔਰ ਸੈਕਿੰਡ ਵਿੱਚ ਪੜ੍ਹ ਰਿਹਾ। ਬਕ ਅ ਸਟੱਡੀ ਚ ਬ ਕੀ ਨਾਮ ਜੋ ਸਰਕਾਰ ਨੇ ਸਟੱਡੀ ਸਾਨੂੰ ਹਾਂਜੀ ਹਾਂਜੀ, ਹਾਂਜੀ ਹਾਂਜੀ, ਬੜੀ ਅੱਗੇ ਜਾ ਚੁੱਕੀ। ਕੇ ਅਸੀਂ ਬਹੁਤ ਜ਼ਿਆਦਾ ਅੱਗੇ ਜਾ ਚੁੱਕੇ ਆ ਲੇਕਿਨ ਉਹ ਚੀਜ਼ ਨਾ ਬੱਚੇ ਹਾਂਜੀ ਹਾਂਜੀ।
ਹੁਣ ਦੇਖੋ ਨਾ, ਹੁਣ ਅੱਜ-ਕੱਲ ਦਾ ਟਾਈਮ ਹੈਗਾ ਨਾ, ਉਹਨਾਂ ਨੇ ਟਾਈਮ ਸਾਰ ਨਹੀਂ ਚੁੱਲਣਾ, ਉਹਨਾਂ ਨੇ ਜਿਹੜੀ ਪੰਜਵੀ, ਛੇਵੀ ਦੀ ਪੜਾਈ ਸ਼ ਫਸਟ'ਚ ਪਾਤੀ।
ਬਸ ਜੀ, ਮੈਂ ਉਹੀ ਤੁਹਾਨੂੰ ਕਹਿ ਰਹੀ ਹਾਂ ਨਾ ਕੀ, ਜੋ ਮੈਂ ਪਹਿਲਾਂ ਪੜ੍ਹਿਆ ਸੀ ਹੁਣ ਮੈਂ ਆਪਣੇ ਬੇਟੇ ਨੂੰ ਪੜ੍ਹਾਦੀ ਆ ਨਾ ਤੇ ਮੈਂ ਸਟੱਡੀ ਦੇਖਦੀ ਆ ਤੇ ਉਹ ਚੀਜ਼ ਮੈਂ ਉਹੀ ਸੋਚ ਰਹੀ ਸੀ। ਕਿ ਮੈਂ ਪੰਜਵੀਂ ਛੇਵੀਂ ਚ ਪੜ੍ਹੀਏ ਜੋ ਅੱਜ ਮੇਰਾ ਬੇਟਾ ਅਹ ਪਹਿਲੀ ਤੇ ਦੂਸਰੀ ਕਲਾਸ ਵਿੱਚ ਪੜ੍ਹ ਰਿਹਾ।
ਆਹੋ, ਸਹੀ ਗੱਲ ਐ ਜੀ।
ਹਾਂ, ਦੇਖੋ ਕਿੰਨਾ ਮਤਲਬ ਕਿ ਅੱਗੇ ਵੱਧ ਚੁੱਕਿਆ ਸਾਡਾ ਮਤਲਬ ਕਿ ਸਾਇੰਸ ਕਿੰਨੀ ਅੱਗੇ ਵੱਧ ਚੁੱਕੀ ਐ ਲੇਕਿਨ ਇਸ ਚੀਜ਼ ਦਾ ਫਾਇਦਾ ਬੱਚੇ ਨੂੰ ਚੁੱਕਣਾ ਚਾਹੀਦਾ ਜੋ ਨਹੀਂ ਚੁੱਕ ਰਿਆ ਉਹ ਗੇਮਾਂ ਚ, ਫੋਨ ਚ, ਟੀ ਵੀ ਚ ਇਹਦੇ ਚ ਆਪਣਾ ਟਾਈਮ ਸਪੈਡ ਜ਼ਿਆਦਾ ਕਰ
ਪਤਾ ਕੀ ਐ ਜਿਹੜੀ ਪਹਿਲੇ ਬੱਚੇ ਨੂੰ ਪੰਜਵੀਂ ਛੇਵੀਂ ਚ ਨੌਲੇਜ ਮਿਲਦੀ ਸੀ ਉਹ ਨੂੰ ਉਹ ਫਸਟ ਚ ਮਿਲ ਸਕਦੀ ਐ।
ਬਿਲਕੁਲ ਹਾਂਜੀ ਹਾਂਜੀ, ਹਾਂ ਦੇਖ ਲੋ ਤੇ ਹੁਣ ਦੇਖੋ ਸੋਸ਼ਲ ਮੀਡੀਆ ਦੀ ਅਗਰ ਜੇ ਅਸੀਂ ਗੱਲ ਕਰੀਏ ਤੇ ਜੇ ਅਸੀਂ ਕਰ ਹੀ ਰਹੇ ਆ ਤੇ ਕੀ ਕਹਿੰਦੇ ਸੋ ਸੋਸ਼ਲ ਮੀਡੀਆ ਦੇ ਥਰੂ ਹੁਣ ਅਹ ਕਈ ਲੋਕੀ ਐਸੇ ਨੇ ਤੁਸੀਂ ਦੇਖੇ ਦੇਖੇ ਹੋਣੇ ਆ ਵੀ ਉਹ ਨੀ ਹੁੰਦੇ ਅਹ ਭਈਏ ਪੁਰ ਬੀਏ ਬਿਲਕੁਲ ਲੋ ਕਾਸਟ ਬੰਦੇ ਤੇ ਉਹ ਜਿਹਨਾਂ ਨੂੰ ਬਈ ਸ਼ਰਮ ਨੀ ਐ ਵੀ ਅਸੀਂ ਕੁਛ ਕਰਾਂਗੇ ਤੇ ਸਾਨੂੰ ਕੀ ਲੋਕੀ ਕਹਿਣਗੇ ਉਹਨਾਂ ਨੂੰ ਇਹ ਵੀ ਸਾਨੂੰ ਪੈਸਾ ਆ ਰਿਹਾ ਜੀ। ਅਸੀਂ ਫੇਮਸ ਹੋ ਰਹੇ ਹਾਂ। ਉਹਨਾਂ ਨੂੰ ਸਿਰਫ ਏ ਨਜ਼ਰ ਆ ਰਿਹਾ ਔਰ ਤੁਸੀਂ ਦੇਖਿਆ ਵੀ ਹੋਣਾ ਕਿ ਵੈਲ ਐਜੂਕੇਟਿਡ ਬੰਦਾ। ਕੋਈ ਸੋਸ਼ਲ ਮੀਡੀਆ ਦਾ ਯੂਜ ਨਹੀਂ ਕਰੇਗਾ ਜ
ਨਹੀਂ, ਬਿਲਕੁਲ ਬਿਲਕੁਲ।
ਮੈਂ ਜਦੋਂ ਵੀ ਅ ਹਾਂਜੀ ਹਾਂਜੀ।
ਜਿਹੜੇ ਭਈਏ ਹੁੰਦੇ ਨੇ ਫਨੀ ਵੀਡੀਓ ਬਣਾ ਬਣਾ ਕੇ ਵਾਇਰਲ ਹੋ ਜਾਂਦੇ
ਬਸ ਮੈਂ ਉਹੀ ਤਾਂ ਕਹਿ ਰਹੀ ਹਾਂ ਵੀ ਉਹਨਾਂ ਨੂੰ ਨਾ ਇਹ ਨੀ ਐ ਕਿ ਅ ਅਸੀਂ ਇਹੋ ਜਿਹੀ ਵੀਡੀਓਜ਼ ਬਣਾ ਰਹੇ ਤੇ ਸਾਨੂੰ ਕੋਈ ਕੁਛ ਕਹੇਗਾ ਕਿਉਂਕਿ ਉਹਨਾਂ ਨੂੰ ਕੁਛ ਕੋਈ ਕਹਿਣ ਵਾਲਾ ਹੈ ਨਹੀਂ ਉਹਨਾਂ ਨੂੰ ਪੈਸੇ ਨਾਲ ਮਤਲਬ ਹੈ ਦੇਖੋ ਗਰੀਬੀ ਤੇ ਹਰ ਕਿਸੇ ਕੋਲ ਐ। ਗ਼ਰੀਬੀ ਹਰ ਕਿਸੀ ਨੇ ਦੇਖੀ ਐ।
ਬਿਲਕੁਲ ਬਿਲਕੁਲ।
ਚੀਜ਼ ਨੇ ਗਰੀਬੀ ਥੋੜੀ ਹਟਾ ਤੀ ਐ ਇਸ ਚੀਜ਼ ਨੇ ਇਹ ਫਾਇਦਾ ਕਰਤਾ।
ਬਿਲਕੁਲ ਇਹਨੇ ਬਹੁਤ ਕੰਮ ਦਿੱਤੇ। ਮਤਲਬ ਜਿਹੜੇ ਲੋਨ ਬਣਦਾ ਪਿਆ ਵਰਕ ਫਰੋਮ ਹੋਮ ਦੇਖ ਲਓ ਤੁਸੀਂ। ਅੱਜ ਕੱਲ੍ਹ ਬਹੁਤ ਮਿਲ ਰਿਹਾ ਵਰਕ ਫਰੋਮ ਹੋਮ ਵੀ।
ਬਹੁਤ ਬਹੁਤ ਜ਼ਿਆਦਾ ਤੁਸੀਂ ਬਹੁਤ ਜ਼ਿਆਦਾ ਮਤਲਬ ਕਿ ਐਸੇ ਅ ਕਿ ਨਾਮ ਤੁਹਾਨੂੰ ਪਲੇਟਫਾਰਮ ਮਿਲਣਗੇ ਜਿੱਥੇ ਤੁਸੀਂ ਪੈਸਾ ਕਮਾ ਸਕਦੇ ਓ।
ਤੁਸੀਂ ਤੁਸੀਂ ਇਹ ਦੇਖ ਲਓ। ਡਰੋਪ ਸ਼ਿਪਿੰਗ ਹੈਗੀ ਜਿੱਦਾਂ ਡਰੋਪ ਸ਼ਿਪਿੰਗ ਅੱਜ ਕੱਲ੍ਹ ਬੱਚੇ ਕਿੰਨੇ ਕਰੱਲ ਰਹੇ ਨੇ ਔਨਲਾਈਨ
ਹਾਂ, ਬਿਲਕੁਲ ਸਹੀ, ਹਾਂਜੀ ਹਾਂਜੀ ਹਾਂਜੀ ਬਹੁਤ ਪੈਸਾ ਐ ਜੀ। ਹੂੰ, ਦੇਖੋ ਹੁਣ ਜਿਹੜੇ ਪਹਿਲੇ ਸ਼ੋਪ ਵਾਲੇ ਹੁਣ ਸ਼ੋਪ ਵਾਲੇ ਲੋਕੀ ਦੁਕਾਨਾਂ ਵਾਲੇ ਓਨਾਂ ਨੂੰ ਕਿੰਨਾ ਫ਼ਰਕ ਪਿਆ। ਕਿਉਂਕਿ ਉਹਨਾਂ ਦੀ ਦੁਕਾਨ ਤੇ ਲੋਕੀ ਬਹੁਤ ਘੱਟ ਜਾ ਰਹੇ ਨੇ ਕਿਉਂਕਿ ਔਨਲਾਈਨ ਇਨੀ ਜ਼ਿਆਦਾ। ਅ ਬ ਵੀ ਬੰਦਾ ਇਨਾ ਆਲਸੀ ਹੋ ਗਿਆ ਕਿ ਓਨਲਾਈਨ ਹੀ ਬੰਦਾ ਔਰਡਰ ਕਰ ਲੈਂਦਾ। ਚੀਜ਼ ਨੂੰ ਤੇ ਦੁਕਾਨਾਂ ਵਾਲਿਆਂ ਨੂੰ ਹਾਂਜੀ ਦੁਕਾਨਾਂ ਵਾਲਿਆਂ ਨੂੰ ਬਹੁਤ ਫ਼ਰਕ ਪਿਆ ਇਸ ਚੀਜ਼ ਦਾ ਤੇ ਹਾਂਜੀ ਹਾਂਜੀ ਤੇ ਹੁਣ ਦੁ ਕਈ ਦੁਕਾਨਾਂ ਲਿਆ ੇ ਵੀ ਹੈ ਜੋ ਹੁਣ ਆਪਣੇ ਆਪ ਨੂੰ ਥੋੜਾ ਸੋਸ਼ਲ ਮੀਡੀਆ ਵੱਲ ਲੈ ਕੇ ਆ ਰਹੇ ਹਨ ਨਾ ਅਹ ਆਪਣੇ ਵੀਡੀਓਜ਼ ਪਾਂਦੇ ਨੇ ਕੀ ਸਾਡੇ ਕੋਲ ਇਹ ਚੀਜ਼ ਹੈ ਸਾਡੇ ਕੋਲ ਇਹ ਚੀਜ਼ ਦਾ ਕੱਪੜਾ ਹੈ ਇਹ ਕੱਪੜਾ ਹੈ ਤੁਸੀਂ ਆ ਕੇ ਬਾਏ ਕਰੋ ਜਾਂ ਫਿਰ ਉਹ ਸਕਰੀਨ ਤੇ ਆਪਣਾ ਨੰਬਰ ਦੇ ਦਿੰਦੇ ਨੇ ਕੀ ਤੁਸੀਂ ਔਡਰ ਕਰੋ
ਬਿਲਕੁਲ ਹੋਹੀ ਸਹੀ ਗੱਲ ਹੈ ਤਾਂਕ ਹੁਣ ਤੁਸੀਂ ਇਹ ਦੇਖਲੋ ਜੀ ਆਪਾਂ ਜਿਵੇਂ ਰਾਤੀ ਸਾਨੂੰ ਦੋ ਤਿੰਨ ਵਜੇ ਭੁੱਖਤ ਲੱਗਗੀਈ ਨਾ ਬੰਦਾ ਔਨਲਾਈਨ ਔਡਰ ਕਰਕੇ ਫੂਡ ਹੀ ਮੰਗ ਲੈਂਦਾ
ਉਹੀ ਦੇਖ ਲੋ ਨਾ ਉਹੀ ਤਾਂ ਕਹਿ ਰਹੀ ਹਾਂ ਮੈਂਲ ਸੋਸ਼ਲ ਮੀਡੀਆ ਤੇ ਕਿੰਨਾ ਜ਼ਿਆਦਾ ਸਾਨੂੰ ਸਦਾ ਵੀ ਹੈ ਕਿਉਂਕਿ ਦੇਖੋ ਅਚਾਨਕ ਸਾਡੇ ਘਰ ਕੋਈ ਆ ਗਿਆ ਬਿਲਕੁਲ ਹੀ ਅ ਸਾਡਨ ਜਿਹੀ ਸਾਡੇ ਘਰ ਕੋਈ ਆ ਗ ਤੇ ਅਸੀਂ ਬਿਲਕੁਲ ਉਹ ਹੋ ਗਿਆ ਕਿ ਸਾਡੇ ਘਰ ਚ ਕਿਤੇ ਕੋਈ ਚੀਜ਼ ਨਹੀਂੀ ਹੈ ਤੇ ਦਸ ਮਿੰਟ ਦੇ ਅੰਦਰ ਤੁਸੀਂ ਬਲਿੰਕਟ ਨੂੰ ਕਲ ਕਰਦੇ ਹੋ ਤੇ ਤੁਹਾਡੇ ਦਸ ਮਿੰਟ ਦੇੰਦਰ ਤੁਹਾਡੇ ਘਰ ਚੀਜ਼ ਪਹੁੰਚ ਜਾਂਦੀ ਹੈ
ਬਿਲਕੁਲ ਜੀ ਬਿਲਕੁਲ ਇਹ ਚੀਜ਼ ਦੇਖੋ ਕਿੰਨੇ ਵੀ ਵਧੀਆ
ਜੀ ਹਾਂ ਤੇ ਤੁਸੀਂ ਕੋਈ ਚੀਜ਼ ਮਤਲਬ ਕਿ ਬਾਹਰ ਨਹੀਂ ਜਾ ਸਕਦੇ ਇਹ ਵੈਸੇ ਸੋਸ਼ਲ ਮੀਡੀਆ ਜ਼ਿਆਦਾ ਅਗਰ ਔਨਲਾਈਨ ਕਿਸੇ ਨੇ ਅਹ ਕੋਈ ਚੀਜ਼ ਖਰੀਦਣੀ ਹੈ ਤੇ ਜਿਹੜੇ ਨੌਕਰੀ ਪੇਸ਼ੇ ਵਾਲੇ ਬੰਦੇ ਨਾ ਉਹਨਾਂ ਨੂੰ ਬੜਾ ਫਾਇਦਾ ਕਿਉਂਕਿ ਉਹ ਬਾਜ਼ਾਰ ਹਾਂਜੀ ਜੀ ਹਾਂਜੀ ਹਾਂਜੀ ਕਿਉਂਕਿ ਉਹ ਮਾਰਕੀਟ ਜਾ ਨਹੀਂ ਸਕਦੇ ਬਾਜ਼ਾਰਾਂ ਚ ਘੁੰਮ ਨਹੀਂ ਸਕਦੇ ਤੁੂੰ ਇਹ ਚੀਜ਼ ਬੜੀ ਸੌਖੀ ਲੱਗਦੀ ਹੈ ਵੀ ਹਾਂਜੀ ਓਨਲਾਈਨ ਚੀਜ਼ ਓਡਰ ਕਰ ਲੋ ਆਹ ਮਤਲਬ ਕਿ ਬੜਾ ਫ਼ਰਕ ਪੈਂਦਾ ਇਹਦੇ ਨਾਲ
ਬਹੁਤ ਜਿਆਦਾ ਫ਼ਰਕ ਪੈ ਗਿਆ ਉਹ ਘੰ ਤੇ ਉਹ
ਹਾਂ ਚਲੋ ਠੀਕ ਹੈ ਭਾਜੀ ਮੈਂ ਨਾ ਦੁਬਾਰਾ ਕਰਾਂਗੀ
ਹਾਂਜੀਾਂਜੀ ਸਤਿ੍ਰ ਅਕਾਲ ਜ ਠੀਕ ਹੈ
ਸਤਿ੍ਰੀ ਅਾਲੀ ਸਤਿ ਸ਼੍ਰੀ ਅਕਾਲ